ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹੋਰ ਕਿਵੇਂ ਹੋ? ਵਧੀਆ-ਵਧੀਆ, ਤੁਸੀਂ ਸੁਣਾਓ? ਬਸ ਬਹੁਤ ਦਿਨਾਂ ਬਾਅਦ ਗੱਲ ਹੋ ਰਹੀ ਹੈ, ਹਨਾ।
ਹਾਂਜੀ।
ਹਾਂਜੀ-ਹਾਂਜੀ-ਹਾਂ।
ਇਹ ਤੇ, ਹੈਹੀ ਐ।
ਹੋਰ ਸਭ ਕਿੱਦਾਂ? ਹੋਰ, ਸਭ ਵਧੀਆ ਤੁਹਾਡਾ? ਹੋਰ 'ਵਾਹਿਗੁਰੂ'ਦੀ ਕਿਰਪਾ ਨਾਲ ਸਭ ਠੀਕ ਐ, ਤੁਸੀਂ ਦੱਸੋ ਘਰ-ਪਰਿਵਾਰ ਸਭ ਚੰਗਾ? ਹਾਂਜੀ, ਹਾਂਜੀ ਸਭ ਵਧੀਆ। ਹੋਰ ਸਬ ਵਧੀਆ, ਹੋਰ ਤੁਹਾਡੇ ਰੀਤੀ ਰਿਵਾਜ ਦੇ ਬਾਰੇ ਕੀ ਵਿਚਾਰ ਹੈਗੇ ਆ। ਕੁਝ ਸਾਂਝਾ- ਕਰ ਕਰੋਗੇ ਹਾਂਜੀ, ਹਾਂਜੀ ਬਿਲਕੁਲ ਅਆ? ਹੈਲੋ। ਅੱਜ-ਅੱਜ ਸਵੇਰੇ ਪਿੰਡ ਵਿੱਚ ਇੱਕ ਵਿਆਹ ਹੋ ਗਿਆ ਵਿਆਹ 'ਤੇ ਗਿਆ ਸੀ, ਗਈ ਸੀ। ਮੈਂ ਅੱਜ- ਅੱਜ ਸਵੇਰੇ ਇੱਕ ਵਿਆਹ 'ਤੇ ਗਈ ਸੀ। ਮੈਂ ਉੱਥੇ ਪੁਰਾਣੇ ਪੰਜਾਬੀ ਰੀਤੀ-ਰਿਵਾਜ਼ ਦੇਖ ਕੇ? ਪੁਰਾਣੇ ਦਿਨ ਯਾਦ ਆ ਗਏ ਮੈਨੂੰ।
ਹੋਲਡ ਰੱਖੋ
ਹੋਲਡ ਰੱਖਣਾ ਇੱਕ ਮਿੰਟ, ਮੇਰਾ ਨਾ ਉਹ ਹੋ ਗਿਆ! ਡਿਸਕਨੈਕਟ ਹੋ ਗਿਆ? ਅੱਛਾ, ਕੋਈ ਨੀ-ਕੋਈ ਨੀ ਮੈਂ ਵੇਟ ਕਰਦੀ ਹਾ ਤੁਹਾਡੀ।
ਹੈਲੋ?
ਹੈਲੋ-ਹੈਲੋ, ਹਾਂਜੀ।
ਹਾਂਜੀ-ਹਾਂ
ਹਾਂਜੀ-ਹਾਂਜੀ, ਆਈ ਆਵਾਜ਼! ਮੈਂ ਕਿਹਾ ਅੱਜ ਸਵੇਰੇ ਪਿੰਡ ਵਿੱਚ? ਵਿਆਹ ਤੇ ਗਈ ਸੀ ਮੈਂ, ਹਾਂਜੀ ਓੱਥੇ ਪੁਰਾਣੇ ਹਾਂਜੀ-ਹਾਂਜੀ, ਰੀਤੀ ਰਿਵਾਜ ਦੇਖ ਕੇ? ਪੰਜਾਬੀ ਰੀਤੀ-ਰਿਵਾਜ ਦੇਖ ਕੇ, ਆਪਣੇ ਪੁਰਾਣੇ ਦਿਨ ਯਾਦ ਆ ਗਏ। ਬਿਲਕੁਲ ਠੀਕ, ਤੁਸੀਂ ਕਿਹਾ ਪਹਿਲਾਂ ਤੇ ਵਿਆਹ! ਤੇ ਆਪਣਾਪਨ ਹੁੰਦਾ ਸੀ? ਤੇ ਅੱਜ-ਕੱਲ ਘੱਟ ਹੀ ਵੇਖਣ ਨੂੰ ਮਿਲਦਾ ਹੈਗਾ ਕਿ? ਪਿੰਡ, ਮਿਲ ਕੇ ਕੰਮ ਕਰਦੇ ਹੁੰਦੇ ਸੀ। ਰਜਾਈਆਂ ਬਿਸਤਰੇ? ਤੇ ਇਹ-ਉਹ, ਸਭ ਕੁਛ ਇਕੱਠੇ ਕਰਨਾ, ਲੋਕਾਂ ਨੇ ਇੱਕ ਸਾਰੇ ਇਕੱਠੇ ਹੋਣਾ। ਹਾਂਜੀ-ਹਾਂਜੀ ਅੱਜ-ਕੱਲ ਓਹ ਟਾਈਮ ਕਿਥੇ? ਪਹਿਲਾਂ ਤਾਂ, ਮਹੀਨੇ ਪਹਿਲੇ ਤੋਂ, ਤਿਆਰੀਆਂ ਸ਼ੁਰੂ ਹੋ ਜਾਂਦੀਆਂ ਸਨ। ਘਰ ਦੀਆਂ ਔਰਤਾਂ ਮਿਲ ਕੇ? ਪਾਪੜ, ਵੜੀਆਂ, ਪਿੰਨੀਆਂ ਤੇ ਹੋਰ ਪਕਵਾਨ ਬਣਾਉਂਦੀਆਂ ਸਨ। ਮਰਦ ਵੀ, ਮਰਦ ਵੀ ਹਰ ਕੰਮ ਵਿੱਚ ਹੱਥ ਬਟਾਉਂਦੇ ਸੀ ਪਹਿਲੇ।
ਹਾਂਜੀ।
ਹਾਂਜੀ
ਇਹ ਤੇ ਹੈ ਹੀ ਹੈ। ਪਹਿਲਾਂ ਸਾਰੇ!
ਪਹਿਲਾਂ ਸਾਰੇ- ਮਿਲ ਕੇ ਕੰਮ ਕਰਦੇ ਹੁੰਦੇ ਸੀ। ਹਰ ਚੀਜ਼ ਕੱਪੜੇ, ਮਤਲਬ ਕਿ, ਤੁਸੀਂ ਇਹ ਸਮਝ ਲਓ ਕੋਈ ਕੱਪੜਿਆਂ ਦਾ ਵੀ ਇੰਨਾ ਕੋਈ ਨਹੀਂ ਹੁੰਦਾ ਸੀ। ਅੱਜ-ਕੱਲ੍ਹ ਤੇ, ਹਰ ਇੱਕ ਨੂੰ ਨਵਾਂ ਕੱਪੜਾ ਚਾਹੀਦਾ ਜੀ। ਹਾਂ, ਹਰ ਇੱਕ ਚਾਹੇ ਉਹ ਆ- ਆਦਮੀ ਹੈ, ਤੇ ਚਾਹੇ ਉਹ ਔਰਤ ਹੈ, ਤੇ ਚਾਹੇ ਉਹ ਬੱਚਾ ਹੈ, ਠੀਕ ਹੈ ਨਾ। ਬਹੁਤ ਹੀ ਔਖਾ ਹੋ ਗਿਆ ਵਾ। ਰਾਤ ਨੂੰ ਤੇ ਓਹ? ਤੇ ਰਾਤ ਨੂੰ ਢੋਲਕੀ, ਤੇ ਗਿੱਧਾ, ਬੋਲੀਆਂ, ਟੱਪੇ? ਲੱਗਦੇ ਸਨ। ਯਾਦ ਹੈ ਹਾਂਜੀ-ਹਾਂਜੀ। ਅੱਜ-ਕਲ ਤਾਂ ਡੀ ਜੇ, ਦਾ ਰੌਲਾ ਪਿਆ ਹੁੰਦਾ।
ਇਹ? ਇਹ ਤੇ ਹੈਈ ਹੈ। ਪਹਿਲਾਂ ਤੇ ਤੁਸੀਂ ਐ ਸਮਝ ਲੋ ਢੋਲਕੀ ਕੀ, ਲੋਕੀ ਐਵੇਂ ਮੂੰਹ ਨਾਲ ਬੋਲੀਆਂ, ਪਾਂਦੇ ਹੁੰਦੇ ਸੀ।
ਪਾਂਦੇ ਹੁੰਦੇ ਸੀ। ਤਾਂ ਵੀ ਭੰਗੜਾ, ਪੈ ਜਾਂਦਾ ਹੁੰਦਾ ਸੀ। ਹਾਂ। ਲੋਕੀ ਇਕੱਠੇ ਸੋ ਜਾਂਦੇ ਹੁੰਦੇ ਸੀ, ਅੱਜ-ਕੱਲ ਹਰ ਇੱਕ ਨੂੰ, ਇੱਕ-ਇੱਕ ਕਮਰਾ ਚਾਹੀਦਾ। ਹੁਣ ਤਾਂ ਜੀ ਏਸੀ?
ਗਰਮੀਆਂ ਤੇ ਏਸੀ
ਗਰਮੀਆਂ ਤੇ ਏ ਸੀ ਚਾਹੀਦਾ। ਅੱਜ-ਕੱਲ੍ਹ ਗਰਮੀਆਂ ਕਿ, ਸਰਦੀਆਂ ਹੋਣ ਤੇ, ਹਰ ਇੱਕ ਨੂੰ ਇੱਕ-ਇੱਕ, ਕਮਰਾ ਚਾਹੀਦਾ ਹੀ ਚਾਹੀਦਾ। ਭਾਵੇਂ ਇੱਕ ਫੈਮਿਲੀ ਆ, ਤੇ ਭਾਵੇਂ ਉਹ ਫੈਮਲੀ ਦੇ ਅਗਰ, ਇੱਕ ਫੈਮਿਲੀ ਮਤਲਬ? ਕੀ ਤੁਸੀਂ ਇਹ ਸਮਝ ਲੋ, ਉਹਨਾਂ ਦੇ ਅੱਠ ਜੀ ਆ ਨਾ, ਤੇ ਉਹਨਾਂ ਨੂੰ ਇੱਕ ਕਮਰਾ ਨਹੀਂ, ਉਹਨਾਂ ਨੂੰ ਚਾਰ, ਦੋ ਕਮਰੇ ਚਾਹੀਦੇ। ਹਾਂ ਬਿਲਕੁਲ, ਪਹਿਲੇ ਰਿਸ਼ਤਿਆਂ ਵਿੱਚ? ਪਿਆਰ ਤੇ ਸਤਿਕਾਰ, ਜਿਆਦਾ ਹੁੰਦਾ ਸੀ। ਵੱਡਿਆਂ ਦੀ? ਗੱਲ ਨੂੰ ਧਿਆਨ ਨਾਲ ਸੁਣਿਆ ਜਾਂਦਾ ਸੀ ਤੇ ਉਹਨਾਂ ਦੀ ਇੱਜਤ ਵੀ ਕੀਤੀ ਜਾਂਦੀ ਸੀ।
ਸੱਚੀ ਤੁਹਾਡੀ ਗਲ ਇਹ ਤੇ ਹੈ ਹੀ ਆ ਵੱਡਿਆਂ ਦੇ ਪੈਰ ਛੂਹਣਾ ਘਰ ਆਏ ਮਹਿਮਾਨਾਂ ਦਾ ਖੁਸ਼ੀ ਨਾਲ ਸਵਾਗਤ ਕਰਨਾ ਫ ਲੰਗਰ ਜਾਂ ਖਾਣਾ ਜਿਵੇਂ ਪਿਆਰ ਨਾਲ ਖੋਣਾ ਪਿੰਡ ਮਤਲਬ ਕੀ ਇਹ ਬਹੁਤ ਵਧੀਆ ਮਤਲਬ ਕੀ ਕਰਦੇ ਹੁੰਦੇ ਸੀ ਅੱਜ ਕ ਆਉਂਦੇ ਰਹਿ ਗਏ
ਮੈਨੂੰ ਤੇ ਉਹ ਹੈ ਹੀ ਨਹੀ ਹਾਂ ਮੈਨੂੰ ਤੇ ਲੋਹੜੀ ਵਿਸਾਖੀ ਅਤੇ ਤੀਆਂ ਦੇ ਤਿਉਹਾਰ ਵੀ ਬਹੁਤ ਜਿਆਦਾ ਹ ਹਜੀ ਆਦੇ ਇਹ ਤੇ ਹੈ ਹੀ ਆ ਹੁਣ ਲੋਹੜੀ ਤੁਸੀਂ ਲਾ ਲਓ ਪਿੰਡਾਂ ਨਾਲੇ ਲੋਹੜੀ ਵੇਖਣ ਵਾਲੀ ਹੈ ਸਾਡੇ ਪਿੰਡ ਜਿਵੇਂ ਪੰਜਾਬ ਦੀ ਲੋਹੜੀ ਖਾਸ ਕਰਕੇ ਹਰਿਆਣੇ ਦੇ ਵਿੱਚ ਕੋਈ ਲੋਹੜੀ ਹੈ ਹੀ ਨੀ ਪਿੰਡਾਂ ਦੇ ਵਿੱਚ ਤੇ ਐਵੇਂ ਮਨਾਉਂਦੇ ਆ ਅੱਜ ਵੀ ਸੁੰਦਰ ਮੁਦਰੀਏ ਤੇਰਾ ਕੋਨ ਵਿਚਚਾਰਾ ਦੁਲਲਾ ਭੱਟੀ ਵਾਲਾ ਦੁੱਲੇ ਦੀ ਧੀ ਧੀ ਵਿਆਹੀ ਮਤਲਬ ਕਿ ਅਸੀਂ ਐਵੇਂ ਗਾ ਗਾ ਕੇ ਲੋਕਾਂ ਦੇ ਘਰ ਲੋਹੜੀ ਇਕੱਠੀ ਕਰਦੇ ਹੁੰਦੇ ਸੀ ਕੋਈ ਦੋ ਰੁਪਏ ਦੇ ਦਿੰਦਾ ਸੀ ਕੋਈ ਪੰਜ ਰੁਪਏ ਦੇ ਦਿੰਦਾ ਸੀ ਨਾਲ ਫੁੱਲੇ ਮਕਲੀ ਓਨੇ ਜਿਹੇ ਹੀ ਖੁਸ਼ ਹੋ ਜਾਂਦੇ ਸੀ- ਹਾਂ ਸਾਰਾ ਪਿੰਡ ਇਕੱਠਾ ਹੋ ਕੇ ਮਨਾਉਂਦਾ ਸੀ ਕਿਸੇ ਵਿੱਚ ਅਮੀਰ ਗਰੀਬ ਦਾ ਫ਼ਰਕ ਹੀ ਨਹੀਂ ਹੁੰਦਾ ਸੀ
ਹਾਂਜੀ
ਹਾਂਜੀ ਹਾਂਜੀ ਪਰ ਸਮਾਂ ਵੀ ਬਦਲ ਗਿਆ ਹਾਂਜੀ ਸਮਾਂ ਬਦਲ ਗਿਆ ਸਮਾਂ ਲੋਕਾਂ ਨੇ ਬਦਲਿਆ ਅਸੀਂ ਥੋੜਾ ਬਦਲਿਆ ਹਾ ਲੋਕਾਂ ਨੇ ਐਵੇਂ ਐ ਵੀ ਬਦਲ ਕੇ ਜੋ ਜੋ ਕੋਈ ਵੀ ਕੋਈ ਵੀ ਤਿਉਹਾਰ ਤਿਉਹਾਰ ਰਹਿ ਨੀ ਨਹੀਂ ਦਿੱਤਾ ਹਾਂ ਭਾਵੇਂ ਵਿਆਹ ਹੋ ਗਿਆ ਭਾਵੇਂ ਤੁਸੀਂ ਦਿਨ ਤਿਉਹਾਰ ਲਾ ਲਓ ਜਿਵੇਂ ਸਾਲ ਦੇ ਜਿੰਨੇ ਦਿਨ ਤਿਉਹਾਰ ਹੁੰਦੇ ਲੋਕਾਂ ਨੇ ਰਹਿ ਨੀ ਦਿੱਤੇ ਵਿਆ ਵਿੱਚ ਹੁਣ ਅੱਜ ਕੱਲ ਵਿਆਹਾਂ ਦੇ ਵਿੱਚ ਖਰਚੇ ਵੀ ਜ਼ਿਆਦਾ ਹੈ ਪਹਿਲੇ ਵਿਆਹਵਾਂ ਵਿੱਚ ਬੇਲੋੜਾ ਖਰਚਾ ਜਾਂ ਦਿਖਾਵਾ ਨਹੀਂ ਸੀ ਹੁੰਦਾ ਆਜ ਕਲ ਦਿਖਾਵੇ ਤੇ ਜ਼ਾਦਾ ਫੋਕਸ ਕੀਤਾ ਤਾ ਜਾਂਦਾ ਨਾ ਕਰੋ ਤੇ ਦੁਨੀਆਂ ਗੱਲਾਂ ਬਨਾਉਂਦੀ ਐ ਕੀਤਾ ਕੀ ਇਹਨਾਂ ਨੇ ਹਾਂਜੀਹਾਂਜੀ ਪਹਿਲਾਂ ਤੇ ਪਾਰਲਾਂ ਪਾਰਲਰਾਂ ਦਾ ਖਰਚਾ ਨਹੀ ਹੁੰਦਾ ਸੀ ਵੋਟੀ ਜਿਹੜੀ ਹੁੰਦੀ ਸੀ ਉਹ ਘਰ ਹੀ ਐਵੇਂ ਤਿਆਰ ਕਰ ਦਿੰਦਾ ਹੁੰਦਾ ਸੀ ਤੁਹਾਨੂੰ ਪਤਾ ਉਹ ਲਾਉਦੇ ਹੁੰਦੇ ਸੀ ਕਲਰ ਬਿੰਨੀਆਂ ਲਾਦੇ ਹੁੰਦੇ ਸੀ ਵਾਈਟ ਔਰ ਲਾਲ ਰੰਗ ਦੀਆਂ ਹਾਂ
ਐਵੇਂ ਤਿਆਰ ਕਰਦੇ ਹੁੰਦੇ ਅੱਜ ਤੇ ਪਹਿਲਾਂ ਤੇ ਪੰਜਾਹ-ਪੰਜਾਹ ਹਜ਼ਾਰ ਰੁਪਇਆ ਪਾਰਲਰਾਂ ਦਾ ਖਰਚਾ ਜਿੱਥੋਂ ਤਿਆਰ ਹੋਣ ਜਾਂਦੀਆਂ ਕੁੜੀਆਂ ਕੁੜੀਆਂ ਤਾਂ ਛੱਡੋ ਮੁੰਡੇ ਅੱਜ ਕੱਲ ਤਿਆਰ ਹੋਣ ਜਾਂਦੇ ਆ ਉਹਨਾਂ ਦਾ ਵੀ ਕਿੰਨਾ ਖਰਚਾ ਹਰ ਇੱਕ ਖਰਚਾ ਮਤਲਬ ਕਿ ਖਰਚੇ
ਖਰਚੇ ਇੱਥੇ ਹੀ ਸ਼ੁਰੂ ਹੋ ਜਾਂਦੇ ਫੇਰ ਲਹਿੰਗੇ ਦੋ ਦੋ ਲੱਖ ਪੰਜ ਪੰਜ ਲੱਖ ਰੁਪਏ ਦੇ ਲਹਿੰਗੇ ਹਮ ਜਿਹੜੇ ਅੱਜ ਕੱਲ੍ਹ ਬੱਚਿਆਂ ਨੂੰ ਉਹ ਵੀ ਪਸੰਦ ਨੀ ਆਉਦੇ ਹ ਉਹ ਕਿਤੇ ਬਾਅਦ ਚੋਂ ਪੈਂਦੇ ਵੀ ਨੀ ਤੇ ਸਾਨੂੰ ਆਪਣੀ ਸੰਸਕ੍ਰਿਤੀ ਨੂੰ ਨਾ ਸੰਭਾਲਣਾ ਚਾਹੀਦਾ ਵੈਸੇ ਪਰ ਜਿਹੜੀਆਂ ਗੱਲਾਂ ਸਮਾਜ ਲਈ ਠੀਕ ਨਹੀਂ ਉਹਨਾਂ ਨੂੰ ਛੱਡ ਦੋ ਨਹੀਂ ਜਿੰਨਾ ਕਰਕੇ ਸਟਰ੍ਰੈਸ ਮਤਲਬ ਹੁਨ ਅਗਰ ਪ੍ਰੈਸ਼ਰ ਦੇ ਨਾਲ ਅਸੀਂ ਕੋਈ ਵੀ ਚੀਜ਼ ਕਰਨੀੇ ਹਾਂ ਬੇਸ਼ਕ ਵਿਆਹ ਸ਼ਾਦੀ ਕਰਨੇ ਆ ਪਰੇਸ਼ਾਨ ਹੀ ਕਰਦੇ ਨਾ ਉਹ ਚੀਜ਼
ਇਹ ਤੇ ਹੈ ਹੀ ਹੈ
ਹੈ ਹੀ ਹੈ
ਅੱਜ ਕੱਲ ਮਤਲਬ ਕਿ ਤੁਸੀਂ ਇਹ ਸਮਝ ਲਓ, ਪਹਿਲਾਂ ਤੇ ਜਿ ਜਿਸ ਘਰ ਦੇ ਵਿੱਚ ਵਿਆਹ ਹੁੰਦਾ ਸੀ
ਦਾ ਸੀ ਹ ਤੇ ਉਸ ਘਰ ਦੇ ਵਿੱਚ ਉਸ ਘਰ ਦੇ ਵਿੱਚ ਨੀ ਹੁੰਦਾ ਸੀ, ਉਸ ਗਲੀ ਦੇ ਵਿੱਚ ਵਿਆਹ ਹੁੰਦਾ ਸੀ ਹੂੰ, ਹਾਂ ਬਿਲਕੁਲ ਕੀ ਉਸ
ਕਹਿੰਦੇ ਹੀ
ਕਹਿੰਦੇ ਸੀ, ਇਹ ਸਾਡੇ ਘਰ ਹੀ ਵਿਆਹ ਹੈਗਾ। ਤੇ ਤੇਰੇ ਦੇ ਲੰਗਰ ਲਾਣਾ ਇੱਧਰੋਂ ਚਾਹ ਪੀਲੋ ਓਧਰੋਂ ਚਾਹ ਪੀਲੋ ਕੋਈ ਫਰਕ ਨੀ ਨਜ਼ਰ ਆਉਂਦਾ ਸੀ, ਬਿਸਤਰੇ ਲੋਕਾਂ ਦੇ ਮਤਲਬ ਕਿ ਮੁੰਡਿਆਂ ਨੇ ਕੁੜੀਆਂ ਨੇ ਇਕੱਠੇ ਕਰਨੇ ਘਰ-ਘਰ ਜਾ ਕੇ ਮਤਲਬ ਕਿ ਇੰਨਾ ਵਧੀਆ ਉਹ ਤਰੀਕਾ ਹੁੰਦਾ ਸੀ, ਅੱਜ-ਕੱਲ ਤੇ ਬਸ ਰਹਿ ਹੀ ਨਹੀਂ ਗਿਆ ਕਾਫੀ ਇਹ ਦੁਬਾਰਾ ਸ਼ੁਰੂ ਕਰਨਾ ਚਾਹੀਦਾ, ਬੱਚਿਆਂ ਨੂੰ ਨਾ ਪੰਜਾਬੀ ਬੋਲੀ ਲੋਕ ਗੀਤ ਲੋਕ-ਨਾਚ ਪੁਰਾਣੇ ਰੀਤੀ-ਰਿਵਾਜਾਂ ਬਾਰੇ ਦੱਸਣਾ ਚਾਹੀਦਾ ਹੈ। ਕਿ ਉਹ ਨੂੰ ਦੱਸਣ ਦਾ ਔਰ ਸਮਝਣ ਦਾ ਬੱਚੇ ਨੂੰ ਹੂੰ, ਉਹ ਚੀਜ਼ ਨਹੀਂ ਹੈਗੀ ਅੱਜ ਕੱਲ-ਬੱਚਾ ਨਹੀਂ ਸਮਝ ਪਾਉਂਦਾ ਕਿਉਕਿ ਅੱਜ ੜ-ਕੱਲ ਸਾਰਾ ਟਾਈਮ ਫੋਨਾ ਨੇ ਲੈ ਲਿਆ, ਘਰ ਦੇ ਅੰਦਰ ਰਹਿਣਾ ਪਹਿਲੇ ਬਹਿੰਦੇ ਸੀ ਲੋਕ ਵੱਡ ਗੱਲਾਂ ਹੁੰਦੇ ਸੀ, ਖੇਡ ਨਾ ਕੋਈ ਜਾਣਾ ਆਣਾ ਰਿਸ਼ਤੇਦਾਰ ਵੀ ਨਾਮ ਦੇ ਰਹਿ ਗਏ, ਹੂੰ ਕਿੱਥੇ ਬੰਦਾ ਜਾਵੇ? ਹਾਂ ਉਹ ਤੇ ਹੈ ਹੀ ਹੈ ਨਾ ਅਸੀਂ ਆਪਣੇ ਬੱਚਿਆਂ ਨੂੰ ਕਿਤੇ ਛੱਡ ਸਕਦੇ, ਹਾਂ ਮੂੰਹ ਬਣਾਉਣੇ ਰਿਸ਼ਤੇਦਾਰ ਪਹਿਲਾਂ ਸ਼ੁਰੂ ਕਰ ਦਿੰਦੇ ਆ। ਬਿਲਕੁਲ-ਬਿਲਕੁਲ, ਹਾਂਜੀ-ਹਾਂਜੀ ਪਹਿਲੇ ਵਰਗੀਆਂ ਚੀਜ਼ਾਂ ਰਿਆਂ ਇਹ ਪਹਿਲੀ ਵਾਲੀ ਚੀਜ਼ਾਂ ਤੇ ਰਹਿ ਹੀ ਨਹੀਂ ਸੀ। ਲੱਗਦੀਆਂ ਪਹਿਲਾਂ ਤਾਂ, ਤੁਸੀਂ ਸਮਾਂ ਹੀ ਉਹੋ ਜਿਹਾ ਹੁੰਦਾ ਸੀ। ਪੱਖੇ ਵੀ ਨੀ ਹੁੰਦੇ ਸੀ, ਕੂਲਰ ਨੀ ਹੁੰਦੇ, ਛੱਤਾਂ ਦੇ ਪੱਖੇ ਹੁੰਦੇ। ਜਾਂ ਛੱਤ ਉੱਤੇ ਸੋ ਜਾਣਾ ਫਰਾਟਾ ਲਾ ਕੇ, ਇੰਨੇ-ਇੰਨੇ ਜਾਣੇ ਸੁੱਤੇ ਹੁੰਦੇ ਸੀ ਕੋਈ ਹੈ। ਹਵਾ ਨੀ ਆਉਂਦੀ, ਹਵਾ ਨੀ ਆਉਂਦੀ ਅੱਜ ਗੱਲ ਤਾਂ ਪਹਿਲਾਂ ਕਹਿ ਦਿੰਦੇ ਗਰਮੀ ਲੱਗਦੀ, ਗਰਮੀ ਲੱਗਦੀ, ਏਸੀ ਚਲਾ ਦੋ, ਏਸੀ ਚਲਾ ਦੋ ਇੱਕ ਤਾਂਏ ਸੀ ਨੇ ਬੜਾ ਕੰਮ ਨਾਸ ਮਾਰਿਆ ਹੋਇਆ ਘਰ ਹੀ ਉਹੀ ਹੈ। ਸੰਭਾਲਣਾ ਚਾਹੀਦਾ, ਇਹ ਚੀਜ਼ ਨਾ ਸਾਨੂੰ ਪੁਰਾਣੀਆਂ ਚੀਜ਼ਾਂ ਬੱਚਿਆਂ ਨੂੰ। ਸੰਭਾਲੇਗੀ ਤਾਂ ਹੀ, ਨਾ ਬੱਚਾ-ਬੱਚੇ ਮਤਲਬ ਕਿ ਦੂਜੇ ਦੂਜਿਆਂ ਨੂੰ ਵੇਖ ਕੇ ਹੀ ਰੰਗ ਕਰਦਾ ਹੈ। ਸਾਡੇ ਇੱਕ ਨਾਲ ਬਦਲਣ ਦੇ ਨਾਲ ਇਹ ਚੀਜ਼ ਨਹੀਂ ਹੋ ਸਕਦੀ ਹੂੰ?
ਠੀਕ ਹੈ ਨਾ?
ਉਹ ਤੇ ਹੈ, ਕਿ ਚਲੋ ਦੇਖੀ-ਦੇਖੀ ਕੋਈ ਵੀ ਚੀਜ਼ ਦੇਖ ਦੇਖ ਕੇ ਬੱਚੇ ਫੋਲੋ ਕਰਦੇ ਨੇ ਹਾਂਜੀ-ਹਾਂਜੀ।
ਬਾਕੀ ਚਲੋ ਆਪ ਹੋਰ, ਤੁਸੀਂ ਦੱਸੋ ਤੁਹਾਡਾ ਕੋਈ ਵਿਆਹ ਸ਼ਾਦੀ? ਵ ਆਇਆ, ਜਿੱਥੇ ਤੁਹਾਨੂੰ ਮਤਲਬ ਕਿ ਵਧੀਆ ਲੱਗਾ ਹੋਵੇ? ਘਰ-ਪਰਿਵਾਰ ਇਕੱਠਾ ਹੋਇਆ ਹੋਵੇ? ਐਕਚੁਲੀ ਉੱਥੇ ਹੋ ਜਾਂਦਾ ਆਪਣਾ ਪੰਜਾਬ ਵਾਲੀ ਸਾਈਡ ਕਹਿ ਲਓ, ਤੁਸੀਂ ਉੱਥੇ ਇਹ ਚੀਜ਼ਾਂ ਕੁ ਜਿਆਦਾ ਮਨਾਈਆਂ ਜਾਂਦੀਆਂ। ਪੰਜਾਬ ਵਾਲੀ ਸਾਈਡ, ਮੇਰੇ ਭਰਾ ਦਾ ਹੀ ਵਿਆਹ ਸੀ ਪਰ ਹੈਗਾ ਕਿ ਅਸੀਂ ਬੜਾ ਏਨ ਇੰਜਏ ਕੀਤਾ ਹੀ ਬੜਾ ਮਤਲਬ, ਕਿ ਵਧੀਆ ਲੱਗਾ ਸਾਨੂੰ।
ਕਿ ਸਾਰੇ ਰਿਸ਼ਤੇਦਾਰ ਖਤਮ ਮਤਲਬ ਇਕੱਠੇ ਹੋਏ ਆ ਪਰ ਇਹ ਗੱਲ ਹੈਗੀ ਹੈ, ਕਿ ਸਾਰੇ ਰਿਸ਼ਤੇਦਾਰ
ਰਿਸ਼ਤੇਦਾਰ ਇਕੱਠੇ ਤੇ ਹੋ ਜਾਂਦੇ ਆ। ਭ ਕਮਰੇ ਅਲੱਗ-ਅਲੱਗ ਹੁੰਦੇ ਆ ਪਹਿਦਾ ਕਿ ਵਿਆਹਵਾਂ ਦਾ ਉਹ ਵੀ ਲੋਕੀ ਕੀ ਦੋ ਘੰਟੇ ਖੜੇ ਹੁੰਦੇ ਆ। ਤੇ ਫੇਰ ਮਤਲਬ ਕਿ, ਸਾਡੇ ਨਾਨਕੇ ਵਿਆਹ ਹੁੰਦੇ ਸੀ ਆਂ ਦੇ ਮਾਸੀਆਂ-ਮਾਮਿਆਂ ਦੇ ਵਿਆਹ ਹੋਏ ਨੇ ਅਸੀਂ ਛੋਟੇ-ਛੋਟੇ ਭੇਜੇ ਸੀ ਤੇ ਉਹੀਓ ਇੱਕ ਜਗ੍ਹਾ। ਹੀ ਵੱਡੇ ਸਾਰੇ ਹੋਲ ਦੇ ਵਿੱਚ ਸਭ ਨੇ ਨੀਚੇ ਬਿਸਤਰੇ ਬਛਾ ਕੇ ਸੋਣਾ ਢੋਲਕੀ ਵਜਾਣੀ। ਉਹ ਚੀਜ਼ਾਂ ਦੇ ਆਪਣੇ ਹੀ ਮਜੇ ਹੁੰਦੇ ਸੀ? ਇਹ ਤੇ ਵਿਆਹ ਤੇ ਵਿਆਹ-ਵਿਆਹ ਤੇ ਉਹਨੂੰ ਹੀ ਕਿਹਾ ਜਾਂਦਾ ਹਾਂ, ਇਹ ਤੇ ਹੈਈ ਐ। ਅੱਜ-ਕੱਲ੍ਹ ਤੇ ਬਸ ਫੋਰਮੈਲਿਟੀਆਂ ਰਹਿ ਗਈਆਂ ਕੰਫਰਟ ਜੇਨ, ਹਾਂਜੀ ਚਲੋ ਠੀਕ ਐ ਜੀ ਬਾਦ ਚ ਗੱਲ ਕਰਦੇ ਆ। ਓਕੇ ਜੀ, ਓਕੇ ਜੀ, ੳਕੇ ਬਾਏ, ਬਾਏ ਓਕੇ ਬਾਏ, ਬਾਏ।